ਉਹ ਸਭ ਹਾਂਜੀ ਕੀ ਹਾਲ ਹੈ ਤੁਹਾਡੇ।
ਵਧੀਆ ਜੀ ਤੁਸੀ ਸੁਣਾਓ।
ਬਸ ਆਪਾਂ ਵੀ ਵਧੀਆ-ਵਧੀਆ ਹੋਰ ਕੀ ਕਰਦੇ ਆ ਘਰ ਪਰਿਵਾਰ ਕਿੱਦਾਂ ਸਾਰਾ?
ਹਾਂਜੀ ਬਸ ਵਧੀਆ ਘਰ ਪਰਿਵਾਰ ਵੀ ਠੀਕ ਐ ਅਜ ਛੁੱਟੀ ਐ ਇੰਜੋਏ ਕਰ ਰਹੇ ਨੇ ਸਾਰੇ। ਤੇ ਤੁਸੀ ਅੱਜ ਕਿਵੇਂ ਯਾਦ ਕਰ ਲਿਆ ਇੰਨੇ ਦਿਨ ਬਾਦ।
ਬਸ ਮੈਂ ਨਾ ਮੇਰੀ ਗਰੁੱਪ ਚ ਨਜ਼ਰ ਗਈ ਆ। ਮੈਂ ਕਿਹਾ ਤੁਸੀ ਦਸਦੇ ਓ ਤੇ ਮੈਂ ਕਿਹਾ ਚਲੋ ਮੈਂ ਇੱਕ ਵਾਰ ਕਾਲ ਕਰਾ ਬੋਤ ਦਿਨ ਹੋਗੇ। ਗੱਲ ਨੀ ਹੋਈ ਆ ਤੇ ਮੈਂ ਕਿਹਾ ਚਲੋ ਗੱਲ ਕਰਾ ਹੋਰ ਸਭ
ਬਸ ਵਧੀਆ ਸਭ ਛੁੱਟੀਆਂ ਦਾ ਦੇਖ ਰਹੇ ਨੇ ਮਜੇ ਲੈ ਰਹੇ ਨੇ ਹਲੇ।
ਅੱਛਾ। ਤੁਹਾਡੇ ਘਰ ਵੀ ਗੇਸਟ ਆਏ ਹੋਏ ਆ
ਬਸ ਹਾਲੇ ਸਾਡੇ ਘਰ ਗਏ ਨੇ ਹੁਣ ਚਲੇ ਹੁਣੇ ਆਏ ਸੀ ਨਾ ਅਂ ਪਾਪਾਂ ਦੇ ਓਹੀ ਕਜ਼ਨਸ ਵਗੈਰਾ ਹੈਗੇ ਨੇ ਸਭ ਦੇ ਬੱਚੇ ਵਗੈਰਾ ਏਥੇ ਇਕੱਠੇ ਹੁੰਦੇ ਨੇ ਸਾਡੇ। ਤੇ ਸਾਡੀ ਰਿਸ਼ਤੇਦਾਰੀ ਵਿੱਚ ਜਿੰਨੇ ਛੋਟੇ ਛੋਟੇ ਬੱਚੇ ਨੇ ਇੱਕ ਵਾਰੀ ਆਂਦੇ ਨੇ। ਫੇਰ ਹਫਤਾ ਲਾ ਜਾਂਦੇ ਨੇ ਫੇਰ ਉਸ ਤੋਂ ਬਾਅਦ ਐਹ ਸਾਰੇ ਜਾਂਦੇ ਨੇ।
ਅੱਛਾ। ਸਾਡੇ ਵੀ ਹੁਣ ਮੇਰੇ ਸਿਸਟਰ ਨਨਾਨਾਂ ਆਈਆਂ ਸੀਗੀਆਂ। ਸਿਸਟਰਸ ਇਨ ਲਾੱਸ ਆਈਆਂ ਸੀਗੀਆਂ। ਦੋਨੋ ਆਈਆਂ ਸੀ ਦੋਨਾਂ ਦੇ ਦੋ ਦੋ ਬੱਚੇ ਆ। ਤੇ ਓਨਾਂ ਚੋਂ ਏਕ ਤਾਂ ਚਲੇ ਗਏ ਆ। ਇੱਕ ਤਾਂ ਹੁਣ ਹੈਗੇ ਆ ਓ ਕੱਲ ਜਾਣਗੇ।
ਅੱਛਾ ਅੱਛਾ। ਨਈ ਹਲੇੇ ਤਾਂ ਇਕ ਬਸ ਐਥੇ ਸਾਡੇ ਵੀ ਚਨੀ ਸੀ ਬੱਚੇ ਸੀਗੇ ਤਾਂ ਨੀ ਟਾਈਮ ਲੱਗ ਰਿਹਾ ਸੀਗਾ ਪਰ ਸਾਡੇ ਐਥੇ ਐਵੇ ਬੱਚੇੇ ਆਂਦੇ ਨੇ ਓਨਾਂ ਚ ਫੇਰ ਮੈ ਫਿਰ ਏਹ ਦੇਖੋ ਸੱਚੀ ਗੱਲ ਐ ਬੱਚੇ ਓਨਾਂ ਓ ਨਾ ਫੇਰ ਸੰਭਾਲਣਾ ਸੋਖਾ ਐ। ਜਦੋਂ ਜ਼ਆਦਾ ਵੱਡੇ ਹੋਣ ਨਾ ਫੇਰ ਨੀ ਸੰਭਾਲਣਾ ਸੋਖਾ ਕੋ ਈ ਕਿਦਾ ਕੀ ਕਿਸੇ ਦੀ ਕਿਸੇ ਨਾਲ ਲੜਾਈ ਹੈਗੀ ਏ ਓ ਔਨੂੰ ਬੁਲਾ ਕੇ ਨੀ ਰਾਜੀ।
ਅੱਜ ਕੱਲ ਮੈਂ ਕਹਿੰਨੀ ਆਂ ਅ ਮੇਰਾ ਬੇਟਾ ਪੰਜ ਸਾਲ ਦਾ ਓ ਮੈਂ ਕਹਿੰਨੀ ਆਂ ਸਾਰਿਆਂ ਪਿਛੇ ਛੱਡਤਾ ਓਣੇ। ਮੈਂ ਓਹਦੀ ਕਦੀ ਅੱਜ ਤੱਕ ਏਨਿਆਂ ਸ਼ੈਤਾਨੀਆਂ ਨੀ ਦੇਖਿਆਂ ਓ ਓਨਾਂ ਨੂੰ ਦੇਖ ਦੇ ਕੇ ਏਨਾਂ ਓਨਾਂ ਤੰਗ ਕਰਦਾ ਆ। ਫੇਰ ਕਹਿੰਦੇ ਆ ਏਕ ਬੱਚਾ ਸਾਂਭਣਾ ਪੰਜ ਬੜਿਆਂ ਨੂੰ ਸਾਮਬਣੇ ਜੋਗਾ ਫੇਰ ਤਾਂ ਏਹ ਪੰਜ ਪੰਜ ਛੇ ਛੇ ਬੱਚੇ ਕੱਠੇ ਹੋ ਜਾਂਦੇ ਐ ਇੱਕ ਨਾਲ ਈ। ਬਹੁਤ ਔਖਾ ਬਹੁਤ ਜ਼ਿਆਦਾ ਔਖਾ ਆ।
ਪਰ ਮੈਨੂੰ ਵੈਸੇ ਸੱਚੀ ਦੱਸਾਂ ਤੇ ਮੈਨੂੰ ਬੱਚੇ ਸਾਂਭਣੇ ਸੌਖੇ ਲੱਗਦੇ ਨੇ। ਵੱਡੀਆਂ ਤੋਂ ਜ਼ਿਆਦਾ ਕਿਉਂਕਿ ਇਹਨਾਂ ਦੀ ਆਪਸ ਵਿੱਚ ਬਣਦੀ ਨੀ। ਕਿਸੇ ਦੀ ਕਿਸੇ ਨਾਲ ਨਹੀਂ ਬਣਦੀ, ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਤੇ ਉਹ ਕੋਈ ਅਲੱਗ ਕਮਰੇ ਚ ਬੈਠੇ ਕੋਈ ਅਲੱਗ ਕਮਰੇ ਵਿੱਚ ਬੈਠੇ, ਕਦੇ ਇੱਧਰ ਜਾਓ, ਕਦੇ ਉਧਰ ਜਾਓ, ਉਹਨੂੰ ਇਹ ਕਹਿ ਦਿਓ, ਉਹਨੂੰ ਉਹ ਕਹਿ ਦਓ ਐਵੇਂ ਐਵੇਂ ਕੀ ਪੂਰਾ ਟਾਈਮ ਲੰਘ ਜਾਂਦਾ, ਪਰ ਬੱਚਿਆਂ ਦਾ ਐ ਕਿ ਆਪਸ ਵਿੱਚ ਘੁਲ ਮਿਲ ਕੇ ਖੇਲ ਲੈਂਦੇ ਨੇ ਤੇ ਫੇਰ ਥੋੜਾ ਐ ਵੀ ਸਿਆਪਾ ਨੀ ਹੁੰਦਾ।
ਹਾਂ ਆਹ ਤਾਂ ਗੱਲ ਤੁਹਾਡੀ ਸਹੀ ਕਈ ਆ ਤੁਸੀਂ। ਤੇ ਨਾਲੇ ਆਪਣਾ ਵੀ ਸਾਰਾ ਸ਼ਡਿਊਲ ਖ਼ਰਾਬ ਹੋ ਜਾਂਦਾ ਆ ਦੇਖੋ। ਅ ਪਤਾ ਕੀ ਗੱਲ ਆ ਅਪਣਾ ਸ਼ਡਿਊਲ ਜਿੱਦਾਂ ਖ਼ਰਾਬ ਹੋ ਜਾਂਦਾ ਅਪਣੀ ਛੋਟੀ ਛੋਟੀ ਚੀਜ਼ਾਂ ਦਾ। ਠੀਕ ਆ ਗੈਸਟ ਲੋਕ ਆਂਦੇ ਬੌ ਵਧੀਆ ਵੀ ਲੱਗਦਾ ਪਰ ਫੇਰ ਏ ਗੱਲ ਮੰਨ ਕੇ ਚਲੋ ਓਦੋਂ ਆਪਾਂ ਨੂੰ ਆਪਣੇ ਆਪ ਨੂੰ ਭੁੱਲਣਾ ਪੈਂਦਾ ਐ। ਫੇਰ ਅਸੀ ਸਾਡੇ ਲਈ ਕੁਛ ਨਈ ਕਰ ਸਕਦੇ। ਓਨੇ ਕੁ ਦਿਨ ਜਿੰਨੇ ਦਿਨ ਤਾਂ ਹੈਗੇ ਆ ਤੇ ਹੁਣ ਜਿੱਦਾਂ ਬੱਚੇਆਂ ਨੂੰ ਕਦੀ ਹੁਣ ਮੇਰਾ ਬੇਟਾ ਬਿਮਾਰ ਹੋ ਗਿਆ ਸੀਗਾ ਕਿਉਂਕਿ ਬੱਚਿਆਂ ਨਾਲ ਮਿਲ ਕਿਉਕਿ ਓਨੇ ਠੰਡੇ ਪਾਣੀ ਓ ਏ ਬੱਚੇ ਸਾਰੇ ਏਹਨਾਂ ਨੂੰ ਹੈਬਿਟ ਆ ਆਦਤ ਆ ਅਪਣਾ ਫਾਸਟ ਫੂਡ ਖਾਣ ਦੀ। ਬਾਰਲਾ ਮੇਰੇ ਮੁੰਡੇ ਨੂੰ ਏਦਾਂ ਦੀ ਕੋਈ ਆਦਤ ਨੀ ਐ ਬਾਰਲਾ ਕੁਝ ਖਾਣ ਦੀ। ਤੇ ਬਸ ਆਹੀ ਕੁਛ ਚੱਲਦਾ ਸੀਗਾ। ਮੈਂ ਕਿਹਾ। ਚਲੋ ਪੁੱਛਾਂ ਜੇ ਤੁਹਾਨੂੰ ਵੀ ਕੋਲ ਕਰਕੇ ਵੀ ਤੁਹਾਡੇ ਉੱਥੇ ਕੀ ਆ?
ਬਸ ਸਾਡੇ ਇਥੇ ਤਾਂ ਐਸੇ ਠੀਕ ਐ ਹਾਂਜੀ ਹਾਂਜੀ ਆਵਾਂਗੇ ਪਤਾ ਕੀ ਮੈਨੂੰ ਐਵੇਂ ਲੱਗਦਾ ਕੀ ਜਦੋਂ ਛੁੱਟੀਆਂ ਹੁੰਦੀਆਂ ਨੇ ਨਾ ਤੇ ਜਿਵੇਂ ਨਾ ਸਾਡੇ ਘਰ ਸਭ ਨੇ ਆਣਾ ਹੁੰਦਾ ਇੱਕ ਵਾਰੀ ਆਂਦਾ ਕਦੀ ਕਿਸੇ ਦੇ ਬੱਚੇ ਆਂਦੇ ਨੇ ਕਿਉਂਕਿ ਮੇਰੇ ਘਰ ਵੱਡੇ ਨੀ ਆਂਦੇ ਦੇਖੋ ਜ਼ਿਆਦਾ, ਰਹਿਣ ਨੀ ਆਂਦੇ।
ਹਾਂਜੀ ਤੇ ਉਹ ਆਪਣੇ ਪੇਰੈਂਟਸ ਤੋਂ ਬਿਨਾ ਰਹਿ ਲੈਂਦੇ ਆ। ਹੈਲੋ। ਹੈਲੋ। ਹੈਲੋ। ਹੈਲੋ, ਹੈਲੋ। ਹਾਂਜੀ, ਹੈਲੋ। ਹੈਲੋ।
ਹਾਂਜੀ- ਹਾਂਜੀ।
ਹਾਂਜੀ ਆਵਾਜ਼ ਨਹੀਂ ਆ ਰਹੀ ਸੀ, ਹਾਂ ਹੁਣ ਆਈ ਐ। ਉਹ ਆਪਣੇ ਪੇਰੈਂਟਸ ਤੋਂ ਬਿਨਾਂ ਰਹਿ ਲੈਂਦੇ ਆ ਬੱਚੇ।
ਹਾਂ ਇਹ ਤਾਂ ਰਹਿ ਰੀ, ਮਤਲਬ ਏਨੇ ਵੀ ਛੋਟੇ ਨੀ ਨੇ ਨਾ। ਮਤਲਬ ਜਿਵੇਂ ਜਿਆਦਾ ਛੋਟੇ ਹੋਣ ਉਹਨਾਂ ਦਾ ਦਿੱਕਤ ਹੁੰਦੀ ਏ, ਪਤਾ ਕੀ ਏ ਇੱਧਰ ਸਾਰੇ ਜਿਵੇਂ ਮੇਰੇ ਇੱਧਰ ਹੈਗੇ ਨੇ ਨਾ, ਜਿਵੇਂ ਮੇਰੀ ਚਾ ਚਾਚੇ ਦਾ ਮੁੰਡਾ ਹੈਗਾ, ਉਹਦੇ ਨਾਲ ਵੀ ਸਭ ਦੀ
ਤੁਹਾਡੀ ਆਵਾਜ਼ ਕੱਟਦੀ ਐ, ਨੈਟਵਰਕ ਚ ਆ ਜਾਓ ਮਾੜਾ ਜਾ।
ਹੈਲੋ।
ਹਾਂਜੀ, ਹੁਣ ਬੋਲੋ।
ਮੈਂ ਕਹਿ ਰਹੀ ਹਾਂ, ਵੀ ਵੈਸੇ ਤਾਂ ਦੇਖੋ ਸਾਰੇ ਹੀ ਆਂਦੇ ਨੇ, ਇੱਕ- ਇੱਕ ਵਾਰੀ ਤਾਂ ਸਭ ਨੇ ਆਣਾ ਹੁੰਦਾ ਛੁੱਟੀ।
ਤੇ ਫੇਰ ਮੈਨੂੰ ਪੂਰਾ ਫਿਰ ਮੈਨੂੰ ਔਖਾ ਹੁੰਦਾ, ਵੀ ਸਾਰੀ ਗਰਮੀ ਏਹੀ ਦੇਖਦੇ ਰਹੋ। ਇੱਕ ਜਾ ਰਿਹਾ, ਦੂਜਾ ਆ ਰਿਹਾ, ਦੂਜਾ ਆ ਰਿਹਾ, ਤੀਜਾ ਜਾ ਰਿਹਾ।
ਹਾਂ ਉਹ ਤਾਂ ਔਖਾ, ਫੇਰ ਆਪਣਾ ਜਾਣ ਦਾ ਟੈਮ ਨੀ ਲੱਗਦਾ।
ਹਾਂ, ਫੇਰ ਮੈਂ ਇੱਕੋ ਵਾਰੀ ਸਭ ਨੂੰ ਫੋਨ ਕਰਦੀ ਆ, ਵੀ ਐਤ ਹਫ਼ਤੇ ਭੇਜ ਦੋ। ਆਹੋ ਕੱਠਾ ਆਜੋ ਸਾਰੇ ਜਿਤਨੇ ਐਂ।
ਆਹ ਗੱਲ ਥੋਡੀ ਬਹੁਤ ਚੰਗੀ ਲੱਗੀ, ਕੋਈ ਕਦੋਂ ਆਂਦਾ, ਕੋਈ ਕਦੋਂ ਫਿਰ ਆ ਆਪਾਂ ਫਸ ਕੇ ਰਹਿ ਜਾਂਦੇ ਆ, ਆਪਾਂ ਨੀ ਜਾ ਪਾਂਦੇ ਫੇਰ ਆਪਣੇ ਬੱਚਿਆਂ ਨੂੰ ਲੈ ਕੇ।
ਬਿਲਕੁਲ, ਮੈਂ ਤਾਂ ਖੁਦ ਹਲੇ ਖੁਦ ਜਾਣਾ ਸੀਗਾ, ਅਸੀਂ ਖੁਦ ਪਲੈਨ ਬਣਾਏ ਹੋਏ ਸੀਗੇ, ਘੁੰਮਣ ਫਿਰਨ ਦੇ। ਕਿਉਂਕਿ ਮੈਂ ਪੇਕੇ ਦਾ ਪੇਕੇ ਘੱਟ ਜਾਨੀ ਆਂ। ਕਿਉਂਕਿ ਦੂਰ ਹੈਗਾ ਦੇਖੋ ਉਰੋਂ, ਕਿਉਂਕਿ ਦੇਖੋ ਰਾ ਰਾਜਸਥਾਨ ਹੈਗਾ। ਜਾਣਾ ਸੌਖਾ ਨੀ ਹੈਗਾ, ਤੇ ਉੱਧਰੋਂ ਫੇਰ
ਤੁਹਾਡੇ ਨਾਲੋਂ ਜ਼ਿਆਦਾ ਦੂਰ ਆ, ਮੇਰਾ ਸਿੱਧਾ ਮਹਾਰਾਸ਼ਟਰ ਬੋਂਬੇ ਪੈਂਦਾ ਆ।
ਬਸ ਵਧੀਆ, ਮੇਰਾ ਤੇ ਮੈਂ ਜਾਂਦੀ ਆਂ ਬੜੇ ਘੱਟ ਜਾਂਨੀ ਆਂ, ਕਿਉਂਕਿ ਮੈਂ ਜਾਣਦੀ ਹਾਂ ਦੋ ਤਿੰਨ ਦਿਨ ਵਾਸਤੇ ਵੀ ਜਾਣਾ, ਕਿਉਂਕਿ ਫਿਰ ਪਿੱਛੋਂ ਵੀ ਦੇਖੋ ਔਖਾ ਹੋ ਜਾਂਦਾ ਫਿਰ।
ਔਖਾ ਤਾਂ ਬਹੁਤ ਹੁੰਦਾ ਹਾਂ, ਆਹ
ਕਿਉਂਕਿ ਇਹ ਤਾਂ ਗੱਲ ਹੈ ਹਨਾ, ਬਸ ਫੇਰ ਮੈਂ ਹੁਣ ਜਾਣਾ ਹੁੰਦਾ ਨਾ ਕਿਧਰੇ ਵੀ ਮੰਮਾ ਨੂੰ ਮੈਂ ਕਹਿੰਨੀ ਆ, ਪਹਿਲੇ ਸਾਰਿਆਂ ਨੇ ਜਿਨੇ -ਜਿਨੇ ਆਣਾ ਉਹਨਾਂ ਨੂੰ ਬੁਲਾ ਲੋ, ਫਿਰ ਉਸ ਤੋਂ ਬਾਅਦ ਮੈਂ ਫਰੀ ਹੋ ਜਾਂਗੀ। ਫਿਰ ਮੈਂ ਜਿੱਥੇ ਜਾਣਾ ਮੈਂ ਉੱਥੇ ਜਾਣਾ, ਫੇਰ ਹੁਣ ਆਪਾਂ ਖੁਦ- ਖੁਦ ਘੁੰਮਣ ਦਾ ਪਲੈਨ ਬਣਾ ਰਹੇ ਆ। ਵੀ ਅਸੀਂ ਕਿੱਧਰ ਗਏ, ਘੁੰਮ ਫਿਰ ਕੇ ਆਈਏ ਹਨਾ।
ਵਧੀਆ-ਵਧੀਆ ਸਗੋਂ ਬਣਾਓ, ਕਿਉਂਕਿ ਬੱਚਿਆਂ ਨੂੰ ਆਪਾਂ ਨੂੰ ਵੀ ਤਾਂ ਥੋੜ੍ਹਾ ਦੇਖੋ ਅਲੱਗ ਚੀਜ਼ ਦੀ, ਇਨਵਾਇਰਮੈਂਟ ਦੀ ਲੋੜ ਪੈਂਦੀ ਆ, ਆਪਾਂ ਵੀ ਫੇਰ ਸਾਰਾ ਬਾਰਾਂ ਮਹੀਨੇ ਇੱਕੋ ਜਗ੍ਹਾ ਬੈਠਣਾ ਬਹੁਤ ਮਤਲਬ ਪੋਸੀਬਲ ਨਹੀਂ ਆ, ਸਾਡਾ ਵੀ ਫੇਰ ਮਨ ਚਿੱਤ ਕਰਦਾ ਹੀ ਆ ਦੇਖੋ ਸਾਰਾ ਟਾਈਮ ਘਰ ਚ ਰਹਿ ਜਾਂਨੇ ਆਂ, ਥੋੜਾ ਬਾਹਰ ਦੀ ਆਊਟਿੰਗ ਵੀ ਬਹੁਤ ਜ਼ਰੂਰੀ ਆ, ਤੇ ਫਿਰ ਬੱ ਬੱਚੇ ਜਦੋਂ ਬੜੇ ਹੋ ਜਾਣਗੇ
ਅਸੀਂ ਪਹਿਲਾਂ ਹੁਣ ਛੁੱਟੀਆਂ ਹੋਈਆਂ ਹੀ ਸੀ ਗੀਆਂ, ਤਾਂ ਆਪਾਂ ਅੰਮ੍ਰਿਤਸਰ ਹੋ ਆਏ। ਮੈਂ ਕਿਹਾ ਬਾਅਦ ਚੋਂ ਬੜੀ ਭੀੜ ਹੋ ਜਾਂਦੀ ਆ, ਉਸ ਟਾਈਮ ਤੇ ਨੀ ਜਾਣਾ, ਫਿਰ ਹੁਣ ਉਹ ਆਇਆ ਸੀ, ਤੇ ਹੁਣ ਬੱਚੇ ਚਲੇ ਗਏ ਨੇ, ਹੁਣ ਥੋੜਾ ਟਾਈਮ ਹਲੇੇ ਹੋਰ ਛੁੱਟੀਆਂ ਦਾ ਹੈ, ਤੇ ਮੈਂ ਕਿਹਾ ਹੁਣ ਫੇਰ ਇੱਕ ਹੋਰ ਲਹਿਰਨ ਜਾਂਦੇ ਹਾਂ, ਵੀ ਆਪਾਂ ਮੰਸੂਰੀ ਹੋ ਕੇ ਆ ਜਾਂਦੇ ਹਾਂ, ਵੀ ਸੱ ਸੈਟਡੇ ਸੰਡੇ ਜਾਂਦੇ ਆ, ਮੰਡੇ ਵਾਪਿਸ, ਤੇ ਕਹਿੰਦੇ ਠੀਕ ਐ। ਉਹੀ ਕਿ ਕੀ ਪਤਾ ਮੈਂ
ਹਿਲ ਸਟੇਸ਼ਨ ਇੱਕ ਚੀਜ਼ ਵਧੀਆ ਆ। ਵੀ ਹਿਲ ਸਟੇਸ਼ਨ ਦਾ ਇਹ ਆ ਵੀ, ਗਰਮੀਆਂ ਚ ਜਾਣ ਦਾ ਬਹੁ ਫਾਇਦਾ ਐ।
ਹਾਂਜੀ
ਮੌਸਮ ਮੈਨੂੰ ਪਤਾ ਹੀ ਨਹੀ ਲੱਗਦਾ ਵੀ ਕਿੱਦਾਂ ਦਾ ਮੌਸਮ ਹੋਇਆ ਪਿਆ ਬਹੁਤ ਗਰਮੀ ਵੀ ਹੋ ਜਾਂਦੀ ਆ ਫੇਰ ਮੀਂਹ ਵੀ ਪੈਣ ਲੱਗ ਜਾਂਦੇ ਆ ਹੁਣ ਇਹ ਨੀ ਪਤਾ ਵੀ ਆਰਟੀਫਿਸ਼ਲ ਬਰਸਾਤਾਂ ਆ ਜਾਂ ਕਿੱਦਾਂ ਆ ਕੁਛ ਪਤਾ ਜਿਹਾ ਨਹੀਂ ਲੱਗ ਰਿਹਾ ਇਨਵਾਇਰਮੈਂਟ ਦਾ
ਰ ਨਾ ਦੋਂ ਮੈਂਵੇਂ ਹਲੇੇ ਤਾਂ ਇਹੀ ਚੱਕਰ ਹੀ ਸਾਡੇ ਬੱਚੇ ਸਾਰੇ ਬਿਮਾਰ ਹੋਏ ਪਿੱਛੋਂ ਗਰਮ ਸਰਦ ਹੋ ਗਿਆ ਵਿੱਚ ਤੇ ਕਿਸੇ ਨੂੰ ਪੁੱਛਿਆ ਕਿਸੇ ਦਾ ਗਲਾ ਖਰਾਬ ਹੈ ਕਿਸੇ ਨੂੰ ਬੁਖਾਰ ਹੋ ਗਿਆ।
ਪ੍ਰੋਬਲਮ ਹੋ ਜਾਂਦੀ ਹੈ ਈਚਿੰਗ ਦੀ ਬਹੁਤ ਜ਼ਿਆਦਾ ਸਕਿੰਨ ਨੂੰ ਪ੍ਰੋਬਲਮ ਹੋ ਜਾਂਦੀ ਹੈ ਆਰਟੀਫਿਸ਼ਲ ਬਰਸਾਤ ਤਾਂ ਕਰਕੇ ਦੂਜੀ ਜਿਹੜੀ ਕਿਸਾਨਾਂ ਦੀਆਂ ਫਸਲਾਂ ਤੀਜਾ ਜਿਹੜਾ ਸਾਡੇ ਲਈ ਮਹਿੰਗਾਈ ਹੋ ਜਾਂਦੀ ਆ ਉਹ ਬਹੁਤ ਔਖਾ ਹੁੰਦਾ ਆ ਆਹ ਮੜੀਆਂ ਮੜੀਆਂ ਚੀਜ਼ਾਂ ਬਹੁਤ ਔਖੀਆਂ ਹੁੰਦੀਆਂ ਨੇ
ਹਮ ਬਿਲਕੁਲ ਮੈਂ ਤਾਂ ਹੁਣ ਕੁਛ ਸੋਚ ਰ ਸੀ। ਕਿ ਜਿਵੇਂ ਸਮਾਨ ਵਗੈਰਾ ਜਿਹੜਾ ਲੈ ਕੇ ਆਦੀ ਆ ਨਾ ਮੈਂ ਤੇ ਦੁ ਹਾਂ ਅੰਦਰ ਜਾ ਕੇ ਲੈ ਕੇ ਆਓ ਤੇ ਵਾਪਿਸ ਦੇ ਕੇ ਆਓ। ਇੰਨਾ ਖਰਾਬ ਸਮਾਨ ਆਉਂਦਾ ਮੈਂ ਤਾਂ ਹੁਣ ਆਨਲਾਈਨ ਮੰਗਉਣਾ ਸ਼ੁਰੂ ਕਰਤਾ ਮੈਨੂੰ ਤਾਂ ਲੱਗਦਾ ਮੈਨੂੰ ਰੇਟ ਥੋੜਾ ਜਿਹਾ ਦਸ ਵੀਹ ਰੁਪਏ ਮਹਿੰਗਾ ਮਿਲਦਾ ਪਿਆ। ਪਰ ਸਮਾਨ ਅੱਛਾ ਮਿਲਦਾ ਪਿਆ ਹਾਂ ਰ ਘਰ ਮਿਲਦਾ ਪਿਆ। ਪਰ ਮੈਂ ਕਹਿੰਦੀ ਹਾਂ ਯਾਰ ਅਗਰ ਖੁੱਦ ਜਾਵਾਂਗੇ ਤਾਂ ਵੀ ਤਾਂ ਪੈਟਰੋਲ ਲੱਗੇਗਾ ਮਿਹਨਤ ਲੱਗੇਗੀ।
ਆਪਾਂ ਆ ਤਾਂ ਸੋਚਦੇ ਨੀ ਨਾ ਇੱਕ ਤਾਂ ਸਾਡਾ ਟਾਈਮ ਬਚ ਜਾਂਦਾ ਦੇਖੋ ਜੀ ਤੇ ਇੰਨਾ ਕੁ ਥੋੜੀ ਉੱਨੀ ਵੀਹ ਦਾ ਫ਼ਰਕ ਆਉਂਦਾ ਬਾ ਲਾ ਨੀ ਆਉਂਦਾ
ਉਹੀ ਤੇ। ਮਤਲਬ ਮੈਂ ਵੀ ਮੈਨੂੰ ਵੀ ਸਾਰੇਹ ਕਹਿੰਦੇ ਔਨਲਾਈਨ ਮਹਿੰਗਾ ਤਾਂ ਔਨਲਾਈਨ ਮੰਗਉਂਦੀ ਰਹਿੰਦੀ ਔਨਲਾਈਨ ਬੜਾਮਹਿੰਗਾ ਸਮਾਨ ਆਉਂਦਾ। ਇਹ ਵੀ ਤਾਂ ਦੇਖੋ ਜਿੱਥੇ ਤੁਸੀਂ ਜਾਓਗੇ ਦੁਕਾਨ ਤੇ ਉੱਧਰ ਜਾਣ ਦਾ ਪੈਟਰੋਲ ਲੱਗੇਗਾ। ਉਸ ਤੋਂ ਬਾਅਦ ਤੁਹਾਨੂੰ ਉੱਥੇ ਉਹ ਦੁਕਾਨ ਤੇ ਉਹ ਸਮਾਨ ਮਿਲੇ ਨਾ ਮਿਲੇ ਤੁਹਾਨੂੰ ਕਿਆ ਭਰੋਸਾ ਹੈਗਾ ਪਰ ਉਲਟਾ ਤੁਹਾਨੂੰ ਘਰ ਆ ਕੇ ਮਿਲਦਾ ਪਿਆ ਵੀ ਇਹ ਸਮਾਨ ਰੇਟਾਂ ਦਾ ਵੀ ਥੋੜਾ ਜਿਹਾ ਫਰਕ ਹੈਗਾ ਹਲ ਉਹ ਤਾਂ ਤੁਹਾਨੂੰ ਵੈਸੇ ਵੀ ਲੱਗੇਗਾ ਹੀ ਨਾ ਜੇ ਤੁਸੀਂ ਜਾਓਗੇ ਖੁਦ ਵੀ ਜਾਓਗੇ ਤਾਂ ਵੀ ਮਾਨ ਤੁਹਾਡਾ ਟਾਈਮ ਕਿੱਦਾਂ ਬਚਦਾ ਪਿਆ ਇੰਨ ਉਦਦਾ ਨੀ ਦਿਖਦਾ ਖੁਦ ਜਾਂਦੇ ਹੋ ਤੁਸੀਂ ਦੋ ਦੋ ਘੰਟੇ ਬਾਜ਼ਾਰ ਚਲਾ ਕੇ ਆਉਂਦੇ ਹੋ ਦਸ ਮਿੰਟ ਚ ਘਰ ਸਮਾਨ ਆਉਂਦਾ ਪਿਆ।
ਮਾੜੀਆਂ ਮਾੜੀਆਂ ਚੀਜ਼ਾਂ ਸੋਚਦਾ ਪਰ ਉਹਦੇ ਬੈਨੀਫਿਟਸ ਕੀ ਆ ਉਹ ਨਹੀਂ ਸੋਚਦਾ ਆਹ ਗੱਲ ਆ ਹੁਣ ਨਾਲੇ ਘਰ ਫੜਾ ਕੇ ਜਾਂਦੇ ਅਗਲੇ। ਸਮਾਨ ਹੋਰ ਕੀ ਚਾਹੀਦਾ ਸਾਨੂੰ।
ਉਹੀ ਡੇਢ ਦੋ ਘੰੇ ਆਪਾਂ ਬਾਜ਼ਾਰ ਚ ਲਾ ਕੇ ਘੁੰਮ ਘੁੰਮ ਕੇ ਸਮਾਨ ਲੈ ਕੇਹਿਣ ਆ ਦਸ ਮਿੰਟ ਚਰ ਆਉਂਦਾ ਪਿਆ ਉਸ ਤੋਂ ਜਦੋਂ ਕੀ ਚਾਹੀਦਾ।
ਉਹ ਤੋਂ ਜ਼ਿਆਦਾ ਕੀ ਚਾਹੀਦਾ ਹਾਂ।
ਫੇਰੇ ਤਾਂ ਘਰ ਦੇ ਵੀ ਹੀ ਕਹਿੰਦੇ ਨੇ ਕੋਈ ਵੀ ਗੱਲ ਨਾ ਸਮਾਨ ਔਨਲਾਈਨ ਮੰਗਾ ਲੋ ਔਨਲਾਈਨ ਮੰਗ ਲ ਲੋ
ਮੈਂ ਵੀ ਔਨਲਾਈਨ ਹੀ ਮੰਗਵਾਉਂਣੀ ਆਾਂ ਨਾਲੇ ਪਤਾ ਨੀ ਇੱਕ ਕਿੱਲੋ ਪਿਆਜ ਵੀ ਫ੍ਰਰੀ ਮਿਲਦੀ ਆ
ਹਾਂ ਇਹ ਤਾਂ ਹੁੰਦਾ ਮੈਂ ਉਸ ਦਿਨ ਮੰਗ ਰਹੀ ਸੀ ਤੇ ਮੈਂ ਨਾ ਸਮਾਨ ਵੱਧ ਹੋ ਗਿਆ ਸੀਗਾ ਜਿਵੇਂ ਰਾਸ਼ਨ ਵਗੈਰਾ ਮੰਗਵਾਉਣਾ ਸੀ ਨਾ ਤੇ ਉਹ ਜ਼ਿਆਦਾ ਹੋ ਗਿਆਹਜ਼ਾਰ ਤੋਂ ਉੱਪਰ ਹੋ ਗਿਆ ਤੇ ਉਸ ਤੋਂ ਬਾਅਦ ਹਾ ਮੈਨੂੰ ਔਫਰ ਲੱਗਿਆ ਪੰਜ ਸੌ ਰੁਪ ਸਮਾਨ ਫਰੀ ਮੈਂ ਕਿਹਾ ਲੈ ਇਸ ਤੋਂ ਜ਼ਿਆਦਾ ਕੀ ਚਾਈਦਾ ਪੰਦਰਾਂ ਸੌ ਦਸ ਰੁਪਏ ਚ ਮਿਲਦਾ ਪਿਆ ਮੈਨੂੰ
ਹਾਂ ਸਹੀ ਗੱਲ ਆ ਪਰ ਨਾ ਮੈਨੂੰ ਥੋੜਾ ਜਿਹਾ ਡਾਊਟ ਹੁੰਦਾ ਕੁਆਂਟਿਟੀ ਵਾਈਜ਼ ਵੀ ਉਹ ਪੂਰੀ ਦਿੰਦੇ ਆ ਜਾਂ ਨਹੀਂ ਦਿੰਦੇ।
ਨਹੀਂ ਉਹ ਪੂਰੀ ਹੁੰਦੀ ਹੈ ਇਹ ਮੈਨ ਵੀ ਪਹਿਲੇ ਪਹਿਲੇਾਂ ਹੀ ਲੱਗਿਆ ਸੀਗਾ ਮੈਂ ਨਾ ਇੱਕ ਕਿੱਲੋ ਪਿਆਜ ਮੰਗਇਆ ਮੈਂ ਕਿਹਾ ਪਤਾ ਨੀ। ਪੂਰੇ ਹੁੰਦੇ ਨੇ ਕਿ ਨਹੀਂ ਫੇਿਰ ਮੈਂ ਵੇ
ਨਾ ਪਿਆਜ ਤਾਂ ਕਿੱਲੋ ਹੁੰਦੇ ਆ। ਜਿਹੜਾ ਸਾਡਾ ਇਹ ਹੁੰਦਾ ਆ ਆਪਣਾ ਗਰੋਸਰੀ ਹੁੰਦੀ ਆ ਦਾਲਾਂ ਦੂਲਾ ਉਹਦਾ ਨੀ ਪਤਾ ਲੱਗਦਾ ਜੀ।
ਤਾਂ ਪੂਰਾ ਪੈਕੇਟ ਵਿਚ ਹੀ ਆਉਦੇ ਨੇ ਦੇਖੋ ਮੈਂ ਤਾਂ ਪੈਕੇਟ ਵਾਲੀਆਂ ਮ ਮੰਗਉਂਦਾ ਹੈ।
ਪੈਕੇਟ ਹੀ ਆਉਂਦਾ, ਪਰ ਪੈਕੇਟ ਪੂਰਾ ਹੁੰਦਾ ਯਾ ਨਹੀਂ, ਇਹ ਨੀ ਪਤਾ ਲੱਗਦਾ ਫੇਰ
ਨਹੀਂ ਉਹ ਤਾਂ ਪੂਰਾ ਹੀ ਹੁੰਦਾ ਜੀ, ਉਹ ਤਾਂ ਕੰਪਨੀ ਹੀ ਪਿੱਛੋਂ ਪੈਕ ਕਰਕੇ ਭੇਜਦੇ-ਭੇਜਦੇ ਉਹਦੇ'ਚੋਂ ਕੋਈ, ਕੀ ਕੱਢ ਲੇਗਾ।
ਨਹੀਂ-ਨਹੀਂ, ਕਈ ਵਾਰੀ ਨਹੀਂ ਭੇਜਦੇ ਨਾ, ਕਈ ਵਾਰੀ ਨੌ-ਸੌ ਅੱਠ-ਸੌ ਗ੍ਰਾਮ ਹੀ ਨਿਕਲਦਾ, ਏਦਾਂ ਦੀ ਵੀ ਗੱਲ ਨਿਊਜ਼ ਜ ਆਈ ਸੀਗੀ ਵਿੱਚ, ਆਹ ਵੀ ਗੱਲ ਆ। ਹਾਂਜੀ-ਹਾਂਜੀ, ਆਹ ਗੱਲ ਤੁਸੀਂ ਜ਼ਰੂਰ ਦੇਖ ਦੇਖਿਓ, ਕਲੀਅਰ ਕਰਿਓ, ਵੀ ਇਹ ਸ ਸਹੀ ਗੱਲ ਆ, ਜਾਂ
ਨਹੀਂ ਹੈ ਵੈਸੇ ਤਾਂ ਦੇਖੋ, ਕਿਉਂਕਿ ਮੈਂ ਹਾਲੇ ਨਾ ਦਾਲ ਮੰਗਾਈ ਸੀ, ਕਿੱਲੋ। ਤੇ, ਮੈਂ ਕਿੱਲੋ ਵਾਲੇ ਡੱਬੇ'ਚ ਮੰਗਾਈ ਸੀ। ਮੈਨੂੰ ਤਾਂ, ਜਦੋਂ ਤੋਂ, ਮਤਲਬ ਆ ਲਓ ਸੱਤ-ਅੱਠ ਮਹੀਨੇ ਹੋਏਗੇ ਨੇ, ਸਮਾਨ ਮੰਗਾਦੇ ਹੋਏ। ਤੇ ਜਿਵੇਂ, ਐਵੇਂ ਦਾਲ ''ਮੈਂ ਮੰਗਾਈ, ਕਿਲੋ ਦਾ ਪੈਕੇਟ ਸੀਗਾ, ਤੇ ਮੇਰਾ ਡੱਬਾ ਕਿੱਲੋ ਦਾ ਹੈਗਾ, ਉਸ'ਚ ਮੈਂ ਪੂਰੀ ਪਾਈਏ, ਤੇ ਪੂਰੀ ਆਂਦੀ ਪੀ, ਇਹਦਾ ਮਤਲਬ, ਕਿੱਲੋ ਤੇ ਹੈ ਹੀ ਨਾ ਸਮਾਨ।
ਹਾਂ, ਫੇਰ ਤਾਂ ਠੀਕ ਆ। ਫੇਰ ਠੀਕ ਆ, ਚਲੋ ਕੋਈ ਨੀ ਆਪਾਂ ਫੇਰ ਕਰਦੇ ਆਂ, ਗੱਲ। ਠੀਕ ਆ, ਲਾ ਲਿਆ ਕਰੋ ਫੋਨ, ਠੀਕ ਆ। ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ।